ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹ। ਹਾਂਜੀ, ਹੋਰ ਤੁਸੀਂ ਠੀਕ?
ਹਾਂਜੀ, ਹਾਂਜੀ, ਠੀਕ ਆ ਜੀ ਤੁਸੀਂ ਸੁਣਾਓ?
ਹਾਂਜੀ ਬਸ ਵਧੀਆ ਅਸੀ ਵੀ ਬੈਠੇ ਸੀਗੇ ਰੋਟੀ ਪਾਣੀ ਖਾ।
ਹਾਂਜੀ
ਹਮ ਤੁਸੀਂ ਕੀ ਕਰਨ ਡਏ।
ਕੁੱਛ ਨੀ ਜੀ ਬੈਠੇ ਹੋਏ ਆ ਅਸੀਂ।
ਹਮ ਹਾਂਜੀ ਕੀ ਬਣਾ ਲਿਆ ਅੱਜ।
ਅਸੀਂ ਹਰੀ ਦਾਲ ਬਣਾਈ ਸੀ।
ਅੱਛਾ
ਹਾਂ ਜੀ ਹੋਰ ਤੁਸੀਂ ਦੱਸੋ ਸਵੇਰ ਦੀ ਸੈਰ ਬਾਰੇ ਤੁਹਾਡਾ ਕੀ ਖਿਆਲ ਆ।
ਮੇਰਾ ਜੀ ਮੈਂ ਵੀ ਕਦੇ ਕਦੇ ਜਾਂਦੀ ਹਾਂ ਜੇ ਸਵੇਰੇ ਅੱਖ ਖੁੱਲ ਜੇ ਛੇਤੀ ਤਾਂ ਫਿਰ। ਚਲੀ ਜਾਂਦੀ ਹਾਂ ਸਵੇਰ ਜੀ ਸੈਰ ਬਹੁਤ। ਸਭ ਤੋਂ ਵਧੀਆ ਹੁੰਦੀ ਕਰਨੀ ਚਾਹੀਦੀ ਹਰ ਕਿਸੇ ਨੂੰ ਜਿਵੇਂ। ਹੁਣ ਆਪਾ ਅੱਜ ਕੱਲ ਤਾਂ ਬਹੁ। ਘਰੋ ਕਿੱਥੇ ਨਿਕਲਿਆ ਜਾਂਦਾ ਕਿਉਂਕਿ ਸਵੇਰ ਉੱਠੋ ਨਿਆਣਿਆਂ ਨੂੰ। ਤਿਆਰ ਕਰਨਾ ਹੁੰਦਾ। ਰੋਟੀ ਪਾਣੀ ਉਹਨਾਂ ਦਾ ਵੀ ਫੇਰ ਬਾਕੀ ਘਰਦਿਆਂ ਲਈ ਵੀ ਬ੍ਰੇਕਫਾਸਟ ਬਣਾਉਣਾ ਹੁੰਦਾ ਕੰਮ ਕੁਮ ਬਥੇਰੇ ਹੁੰਦੇ। ਦਿਨ ਫਿਰ ਦੁਪਹਿਰ ਦੀ ਰੋਟੀ ਰਾਤ ਦੀ ਰੋਟੀ ਇਹਦੇ ਚ ਟੈਮ ਨਿਕਲ ਜਾਂਦਾ ਘਰ ਘੁਰ ਦੇ ਕੰਮਾਂ ਚ। ਬੰਦੇ ਨੂੰ ਥੋੜਾ ਜਿਹਾ ਤਾਂ। ਆਪਣੀ ਸਿਹਤ ਲਈ ਵੀ ਕੁਛ ਕਰਨਾ ਚਾਹੀਦਾ ਹੈ ਤਾਂ ਉਹਦੇ ਲਈ ਫਿਰ। ਜਿਵੇਂ ਸੈਰ ਕਰਨ ਜਾਓ, ਤਾਂ ਇੱਕ ਬੰਦਾ ਥੋੜੇ ਬਾਅਦ ਦੀ ਵੀ ਹਵਾ ਖਾ ਲੈਂਦਾ। ਤਾਂ ਵਧੀਆ ਹੁੰਦੀ, ਸਵੇਰੇ-ਸਵੇਰੇ ਤਾਂ ਵਧੀਆ ਹਵਾ ਹੁੰਦੀ ਹੈ। ਬਾਹਰੇ ਹਵਾ ਵੀ ਖਾ ਲੈਂਦਾ, ਨਾਲੇ ਤੁਰਨਾ ਵੀ ਵਧੀਆ ਹੁੰਦਾ ਸਿਹਤ ਲਈ।
ਹਾਂਜੀ-ਹਾਂਜੀ। ਸਹੀ ਗੱਲ ਆ
ਹੁਣ ਤਾਂ ਹੁੰਦਾ ਐ। ਫੋਨ ਚ ਵੀ ਆਉਂਦਾ, ਕਿ ਦਸ ਹਜ਼ਾਰ ਕਦਮ ਤਾਂ ਬੰਦੇ ਨੂੰ ਦਿਨ ਚ ਤੁਰਨੇ ਚਾਹੀਦੇ ਆ।
ਹਾਂਜੀ-ਹਾਂਜੀ। ਸਹੀ ਗੱਲ ਆ। ਹੁਣ ਲੋਕੀ ਤੁਰਦੇ ਨੀ ਨਾਗੱਡੀਆਂ ਚੱਲ ਗੀਆਂ। ਤੇ ਗੱਡੀਆਂ ਤੇ ਹੀ ਇੱਥੋਂ ਤੱਕ ਬਾਹਰ ਤੱਕ ਜਾਣਾ ਤੇ ਗੱਡੀ ਤੇ ਬਹਿਓ। ਉੱਥੇ ਜਾਣਾ ਤਾਂ ਗੱਡੀ ਤੇ ਬਹਿ ਜੋ, ਪਹਿਲਾਂ ਲੋਕੀ ਤੁਰ-ਤੁਰ ਕੇ ਜਾਂਦੇ ਸੀ। ਤੇ ਸਿਹਤਮੰਦ ਸੀ। ਸਹੀ ਰਹਿੰਦੇ ਸੀ।
ਹਾਂਜੀ। ਏਏ
ਹਾਂਜੀ। ਅੱਜ ਕਲ ਲੋਕੀ ਕਿੱਥੇ ਸੈਰਾਂ ਕਰਦੇ ਆ? ਸਵੇਰ ਦੀ ਸੈਰ ਤੇ ਅੱਜ-ਕੱਲ ਟਾਈਮ ਹੀ ਨਹੀ ਮਿਲਦਾ, ਹੈਗਾ ਕਿਸੇ ਨੂੰ।
ਹਾਂਜੀ। ਇਹ ਤਾਂ ਹੈ ਤੁਸੀਂ ਜਾਂਦੇ ਹੋ, ਵੋਕ ਕਰਨ ਸੈਰ ਤੇ ਜਾਂਦੇ ਹੋ ਤੁਸੀਂ?
ਹਾਂਜੀ। ਅਸੀਂ ਵੀ ਕਦੀ ਕਦੀ ਜਾਈਦਾ ਜਿੱਦਣ ਟੈਮ ਲੱਗ ਓਦਣ ਚੱਲ ਜਾਈਦਾ ਪਰ ਇਹ ਹੈ ਕਿ ਜਾਣਾ ਚਾਹੀਦਾ ਰੋਜ਼ ਜਾਣਾ ਚਾਹੀਦਾ ਡੇਲੀ
ਹਾਂਜੀ। ਇਹ ਤਾਂ ਹੈ ਜਾਣਾ ਤਾਂ ਰੋਜ ਚਾਹੀਦਾ ਲੇਕਿਨ ਚਲੋ ਘਰ ਦੇ ਕੰਮਾਂ ਦੇ ਘਰ ਟਾਈਮ ਨੀ ਲੱਗਦਾ ਜਦੋਂ ਜਿਆਦਾ ਥੋੜਾ ਛੇਤੀ ਉੱਡ ਜਾਂਦੇ ਆਂ। ਉਦੋਂ ਚਲੇ ਜਾਂਣੇ ਹਾਂ, ਫਿਰ ਆ ਕੇ, ਫੇਰ ਵੀ ਨਾਸ਼ਤਾ ਬਣਾਉਣਾ ਹੁੰਦਾ। ਚਾਹ ਚੂ ਪੀਣੀ ਹੁੰਦੀ ਆ, ਫੇਰ ਉਹ ਘਰਦਿਆਂ ਲਈ ਬਣਾਓ।
ਸਹੀ ਗੱਲ, ਫੇਰ ਥੱਕ ਜਾਈਦਾ। ਇਹੀ ਗੱਲ ਤੋਂ ਤ ਕਈ ਜਾਣੇ ਤੇ ਇਸ ਗੱਲ ਤੋਂ ਜਾਂਦੇ ਨੀ ਫਿਰ ਘਰੇ ਆ ਕੇ ਕੰਮ ਕਰਨਾ ਪੈਂਦਾ। ਥਕਾਵਟ ਹੋ ਜਾਂਦੀ ਆ ਹਨਾ।
ਹਾਂਜੀ। ਘੁੰਮ ਕੇ ਆਓ, ਫਿਰ ਥੋੜਾ ਜਿਹਾ ਬੰਦਾ ਥੱਕ ਥੱਕ ਜਾਂਦਾ, ਫੇਰ ਆ ਕੇ ਵੀ ਫਿਰ ਰੋਟੀ-ਪਾਣੀ ਕਰੋ ਤਾਂ ਫੇਰ ਥੱਕ ਜਾਂਦਾ ਚਲੋ। ਬਾਅਦ ਚ ਅਗਲੇ ਫੇਰ ਗੱਲ ਟਲਦੀ ਜਾਂਦੀ ਹੈ। ਕੱਲ ਨੂੰ ਜਾਵਾਂਗੇ, ਕੱਲ ਨੂੰ ਜਾਵਾਂਗੇ। ਫੇਰ ਗੱਲ ਟਲ ਜਾਂਦੀ, ਫੇਰ ਇੱਕ ਵਾਰ ਨਾ ਜਾਓ, ਤਾਂ ਫੇਰ ਨਹੀਂ ਪੈ ਜਾਂਦਾ।
ਸਹੀ ਗੱਲ।
ਬਾਕੀ ਹਰ ਕਿਸੇ ਨੂੰ ਜਾਣਾ ਚਾਹੀਦਾ। ਸਵੇਰ ਦੀ ਵੋਕ ਤੇ
ਹਾਂਜੀ- ਹਾਂਜੀ। ਸਿਹਤਮੰਦ ਰਹਿਣ ਲਈ ਤਾਂ ਜਾਣਾ ਹੀ ਚਾਹੀਦਾ, ਫੇਰ ਇਹ ਆ ਸਿਹਤ ਸਹੀ ਰਹੂਗੀ ਤੇ ਇਹ ਦਵਾਈਆਂ ਦੁਈਆਂ ਤੋਂ ਬਚੇ ਰਹਾਂਗੇ‌।
ਹਾਂਜੀ। ਕਿਉਂਕਿ ਹੁਣ ਜੇ ਬੰਦਾ
ਏਦਾਂ ਉਹ ਵੋਕ ਤੇ ਨੀ ਜਾਂਦੇ, ਜਿਹੜੇ ਤੇ ਫੇਰ ਬਾਅਦ ਚ ਡਾਕਟਰਾਂ ਦੇ ਕੋਲ ਹੀ ਜਾਂਦੇ ਆ‌। ਸਿਹਤ ਨੀ ਠੀਕ ਰਹਿੰਦੀ‌। ਫੇਰ ਦਵਾਈਆਂ ਖਾ- ਖਾ ਠੀਕ ਕਰਦੇ ਆ।
ਹਾਂਜੀ-ਹਾਂਜੀ।
ਹਾਂਜੀ। ਤੇ ਤੁਸੀਂ ਇਹੀ ਦੇਖ ਲਓ, ਕਈ ਲੋਕੀ ਮੋਟੇ ਹੁੰਦੇ ਆ। ਤੇ ਦਵਾਈਆਂ ਖਾ-ਖਾਕੇ ਸੋਚਦੇ ਸੀ, ਪਤਲੇ ਹੋਏ ਜਾਏ। ਪਰ ਘੁੰਮਣਾ ਪਸੰਦ ਨਹੀ ਕਰਦੇ ਕਿ ਘੁੰਮਿਆ ਨੀ ਜਾਂਦਾ।
ਹਾਂਜੀ। ਇਹ ਤਾਂ ਹੈ। ਬੰਦੇ ਨੂੰ ਆਪਣਾ ਧਿਆਨ ਆਪ ਹੀ ਰੱਖਣਾ ਚਾਹੀਦਾ‌ ਹੁਣ
ਹਾਂਜੀ-ਹਾਂਜੀ। ਤੇ ਘੁਮਣਾ ਚਾਹੀਦਾ ਜ਼ਰੂਰ ਹਾਂ। ਘੁੰਮਣਾ ਜ਼ਰੂਰ ਚਾਹੀਦਾ। ਸਵੇਰੇ-ਸਵੇਰੇ ਇੱਕ ਤਾਂ ਸਰੀਰ ਵੀ ਠੀਕ ਰਹਿੰਦਾ। ਬਾਹਰ ਦੀ ਹਵਾ ਵੀ ਸਹੀ ਹੁੰਦੀ ਆ। ਸਵੇਰੇ-ਸਵੇਰ। ਹਾਂਜੀ‌।
ਬਾਕੀ ਓਦਾਂ ਹੁਣ ਤਾਂ ਡਾਕਟਰ ਵੀ ਕਹਿੰਦੇ ਆ ਕਿ ਸਾਰਿਆਂ ਨੂੰ ਜਾਣਾ ਚਾਹੀਦਾ ਬਾਹਰ। ਆਪਣੇ ਵਰਗੇ ਲੋਕੀ ਤਾਂ ਬਾਹਰ ਨੀ ਜਾਂਦੇ, ਘਰੇ ਹੀ ਬੈਠੇ ਰਹਿਦੇ ਐ।
ਹਾਂਜੀ- ਹਾਂਜੀ। ਸਹੀ ਗੱਲ।
ਇਸ ਹੁੰਦਾ ਸਵੇਰ ਦੀ ਵੋਕ ਪਹਿਲੇ ਜੇ ਕਿਸੇ ਤੇ ਨਾਲ ਜਾਓ ਤੇ ਚਾਰ ਗੱਲਾਂ ਵੀ ਕਰ ਲਓ ਬਾਹਰ ਜਾ ਕੇ ਖੁੱਲੀ ਹਵਾ ਤੇ ਥੋੜ੍ਹਾ ਜ ਸ਼ਾਹ ਦੋ ਤਾਂ ਵਧੀਆ ਲਗੱਦਾ ਘਰੇ ਬੰਦ
ਹੂੰ। ਨਾਲੇ ਸਿਹਤ ਸਹੀ ਰਹਿੰਦੀ ਨਾਲੇ ਮਨ ਵੀ ਠੀਕ ਰਹਿੰਦਾ ਦਿਲ ਹਨਾ ਤੇ ਮਤਲਬ ਇਹ ਕਿ ਸਵੇਰੇ-ਸਵੇਰ ਕੇ ਤੇਰੇ ਨਾਲ ਗੱਲਬਾਤ ਕਰਕੇ ਚੰਗਾ ਲੱਗਦਾ।
ਹਾਂਜੀ, ਸਵੇਰੇ-ਸਵੇਰੇ ਅਪਣਾ ਮਨ ਖੁਸ਼ ਹੋ ਜਾਂਦਾ। ਸਵੇਰੇ-ਸਵੇਰੇ ਨੀ ਤਾਂ ਉੱਠਦੇ ਹੀ ਆਪਾਂ ਨੂੰ ਕੰਮ ਘੁੰਮ ਕਰਨਾ ਇਹ ਤੋਂ ਵਧੀਆ ਪਹਿਲਾਂ ਉੱਠੋ ਜਾਓ ਘੁੰਮ ਕੇ ਆਓ ਬਾਹਰ ਦੀ ਹਵਾ ਖਾਓ ਫੇਰ ਆ ਕੇ ਕੋਈ ਕੰਮ ਕਰੋ।
ਸਹੀ ਗੱਲ ਹੈ ਜੀ ਹਾਂਜੀ ਹੋਰ
ਬਾਕੀ ਓਦਾਂ ਕਈ ਲੋਕੀ ਹਾਂਜੀ
ਤੁਸੀਂ ਜਾਂਦੇ ਔ?
ਹਾਂਜੀ, ਮੈਂ ਵੀ ਜਾਂਣੀ ਹਾਂ ਮੈਂ ਤਾਂ ਪਹਿਲਾਂ ਘਰ ਦੇ ਕੰਮ ਕਰ ਲੈਂਣੀ ਆ। ਛੇਤੀ ਉੱਠ ਕੇ ਫਿਰ ਵੀ ਚਲੀ ਜਾਂਣੀ ਹਾਂ, ਕਦੇ-ਕਦੇ ਏਦਾਂ ਹੁੰਦਾ ਕਿ ਮੈਂ ਪਹਿਲਾਂ ਚਲੀ ਆਵਾਂ ਤੇ ਫਿਰ ਆ ਕੇ ਕਰ ਲੈਂਣੀ ਹਾਂ। ਜੇ ਕਰਕੇ ਜਾਓ ਫੇਰ ਇੱਕ ਜਿਹੜੀ ਝਾੜੂ-ਪੋਚੇ ਦੀ ਟੈਨਸ਼ਨ ਤਾਂ ਮੁੱਕ ਜਾਂਦੀ ਆ ਕੇ ਆਰਾਮ ਨਾਲ ਜਿੰਨਾ ਮਰਜੀੀ ਘੁੰਮ ਕੇ ਆਜੋ। ਜੇ ਆ ਕੇ ਕਰਨਾ ਹੁੰਦਾ ਫੇਰ ਇਹ ਹੁੰਦਾ ਕਿ ਬਾਕੀ ਕੋਈ ਘਾਦੇ ਉੱਠ ਜਾਂਦੇ ਆ ਤੇ ਫੇਿਰ ਉਹ ਵੇਖਦੇ ਆ ਕਿ ਗੰਦ ਹੈਗਾ। ਵਧੀਆ ਉਹ ਵੀ ਨੀ ਲੱਗਦਾ।
ਹਾਂਜੀ-ਹਾਂਜੀ। ਸਹੀ ਗੱਲ ਆ।
ਤੁਸੀਂ ਵੀ ਜਾਂਦੇ ਓ?
ਹਾਂਸੀ, ਕਦੀ-ਕਦੀ ਜਾਇਦਾ ਜਿੱਦਣ ਜਾਯਾ ਜਾਂਦਾ। ਫੇਰ ਉਹ ਬੱਚੇ ਸਕੂਲ ਜਾਂਦੇ ਆ ਤੇ ਕਿੱਥੇ ਜਾ ਹੁੰਦਾ ਉਹੀ ਫਿਰ ਬੱਚਿਆਂ ਦਾ ਟਾਈਮ ਵੀ ਹੋ ਜਾਂਦਾ ਸਕੂਲ ਦਾ ਤੇ ਫਿਰ ਸੈਰ ਕਰਨ ਜਾਵੇ ਹੋ ਬੰਦਾ ਉਹਨਾਂ ਨੂੰ ਆ ਕੇ ਤਿਆਰ ਕਰਨਾ। ਫੇਰ ਲੰਚ ਦਾ ਰਹਿੰਦਾ ਰੋਟੀ-ਪਾਣੀ ਦਾ ਰਹਿੰਦਾ। ਤੇ ਕੀ ਕਰੇ?
ਹਾਂਜੀ ਇਹ ਤਾਂ ਹੈ। ਨਿਆਣਿਆਂ ਨੂੰ ਵੀ ਫਿਰ ਰੋਟੀ-ਰੁਟੀ ਬਣਾ ਕੇ ਦ ਨਿਆਣਿਆਂ ਨੂੰ ਵੀ ਕਹਿੰਣੇ ਆ ਕਿ ਚਲੋ ਲੇਕਿਨ ਨਿਆਣੇ ਉੱਡਦੇ ਨੀ ਛੇਤੀ ਇਹਨਾਂ ਨੂੰ ਤਾਂ ਨੀਂਦ ਆਉਂਦੀ ਆ ਜ਼ਿਆਦਾ। ਦੇ ਰਾਤੀ ਇਹ ਲੇਟ ਸੌਦੇ ਆ ਤੇ ਸਵੇਰੇ ਇਹਨਾਂ ਨੂੰ ਨੀਂਦ ਬਹੁਤ ਆਉਂਦੀ।
ਸਹੀ ਗੱਲ ਐ। ਪਰ ਰਾਤ ਨੂੰ ਸੋਣਾ ਟੈਮ ਤੇ ਚਾਹੀਦਾ ਸਵੇਰੇ ਟੈਮ ਨਾਲ ਉੱਠਣਾ ਚਾਹੀਦਾ। ਤਾਂ ਹੀ ਤਾਂ ਇਹ ਕੀ ਕਹਿੰਦੇ ਸਿਹਤ ਠੀਕ ਰਹਿੰਦੀ ਐ।
ਹਾਂਜੀ, ਆਪਾਂ ਜੇ ਆਪਾਂ ਛੇਤੀ ਸੋਇਏ ਛੇਤੀ ਉੱਠੀਏ। ਇਹ ਇੱਕ ਜਿਹੜੀ ਆਪਣੀ ਡਾਇਟ ਉਹ ਵੀ ਮੈਨੇਜ ਰਹਿੰਦੀ ਆ ਛੇਤੀ ਉੱਠ ਜਾਓ ਫਿਰ ਆਪਾਂ ਕੋਈ ਵੀ ਕੰਮ ਕਰ ਸਕਦੇ ਹਾਂ ਛੇਤੀ ਸੋਜਾ ਤਾਂ ਆਪਣੀ ਇੱਕ ਨੀਂਦ ਵੀ ਪੂਰੀ ਹੋ ਜੇ ਤੇ ਆਪਣਾ।
ਹਾਂਜੀ।
ਥੋੜਾ ਮਨ ਖ਼ਰਾਬ ਰਹਿੰਦਾ ਫ ਦਿਨ ਜੇ ਆਪਾਂ ਆਪਣੀ ਨੀਂਦ ਨਾ ਪੂਰੀ ਹੋਵੇ ਤਾਂ। ਕੰਮ ਕਰਨ ਦਾ ਵੀ ਦਿਲ ਨਹੀਂ ਕਰਦਾ ਜੇ ਨੀਂਦ ਪੂਰੀ ਹੋ ਜਾ ਫਿਰ ਤਾਂ ਓਦਾਂ ਵੀ ਆਪਾਂ ਨੂੰ ਚੰਗਾ ਹੀ ਲੱਗਦਾ ਪੂਰਾ ਦਿਨ
ਸਹੀ ਗੱਲ ਆ ਫਰੈਸ਼ ਹੋਰੈਸ਼ ਰਹਿੰਦਾ ਵਾ।
ਹੋਈ ਬੀਜੀ ਇਹ ਤਾਂ ਹੈ ਮੈਂ। ਕੀ ਹੁੰਦਾ ਹੀ ਆ ਥੋੜਾ। ਆਪਾਂ ਨੂੰ ਬਾਹਰ ਜਾਣਾ ਚਾਹੀਦਾ ਘੁੰਮਣਾ ਚਾਹੀਦਾ। ਕਿਉਂਕਿ ਘਰੇ ਬੈਠੇ-ਬੈਠੇ ਵੀ ਮਨ ਖ਼ਰਾਬ ਹੀ ਰਹਿੰਦਾ।
ਸਹੀ ਗੱਲ ਔ। ਉਹ ਘਰੇ ਬੈਠਿਆ ਫੇਰ ਉਹੀ ਗੱਲਾਂ ਦਿਮਾਗ 'ਚ ਆਦੀਆਂ। ਬਿਮਾਰ ਹੀ ਹੁੰਦਾ ਬੰਦਾ ਕੱਲਾ ਬੈਠਾ ਘੱਰੇ। ਤੇ ਇਹ ਆ ਬਾਹਰ ਥੋੜ੍ਹਾ ਘੁੰਮਣਾ ਵੀ ਚਾਹੀਦਾ ਨਾਲੇ ਸਿਹਤ ਵੀ ਠੀਕ ਨਾਲੇ ਨਾਲੇ ਬੰਦੇ ਦਾ ਮਨ ਵੀ ਠੀਕ ਰਹਿੰਦਾ ਹੈ।
ਹਾਂਜੀ। ਨਾਲੇ ਲਾਗੇ ਪਾਸੇ ਦਾ ਥੋੜਾ ਬਹੁਤ ਬੰਦਾ ਜੇ ਸਵੇਰੇ- ਸਵੇਰੇ ਬਾਹਰ ਜਾਵੇ ਤਾਂ। ਪਤਾ ਲੱਗ ਜਾਂਦਾ ਕਿ ਲਾਗੇ ਪਾਸੇ ਕੁਛ ਹੋਇਆ, ਕੁਛ ਬਣਿਆ। ਕਿਉਂਕਿ ਬਾਅਦ 'ਚ ਤਾਂ ਬੋਲਦੇ ਨੇ ਆਪਣੇ- ਆਪਣੇ ਘਰ ਦੇ ਕੰਮ ਭਾਂਡੇ ਧੋਣ, ਕੱਪੜੇ ਧੋ ਬਾਅਦ 'ਚ ਰੋਟੀ- ਰੋਟੀ ਤੇ ਲੱਗੇ ਰਹੇ ਜਾਂਦੇ ਆ। ਫਿਰ ਰਾਤ ਰਹਿੰਦੀ ਫਿਰ ਖਾ ਕੇ ਰੋਟੀ ਸੌ ਜਾਣਾ। ਸਵੇਰੇ -ਸਵੇਰੇ ਬੰਦਾ ਜਾਵੇ ਤਾਂ। ਪਤਾ ਲੱਗਦਾ ਆ ਲਾਗੇ, ਪਾਸੇ ਦੀ ਖਬਰ ਕੁੱਛ ਪਤਾ ਲੱਗਦੀ ਹੈ।
ਹਾਂਜੀ- ਹਾਂਜੀ। ਸਹੀ ਗੱਲ ਹੈ।
ਹਾਂਜੀ। ਬਾਕੀ ਆਪਣਾ ਤਾਂ ਇਹੀ ਆ ਕਿ ਸਵੇਰੇ -ਸਵੇਰੇ ਆਪਾਂ ਜਾਂਦੇ ਹਾਂ। ਘਰਦੇ ਸਾਰੇ ਕੰਮ ਕਦੇ- ਕਦੇ ਕਰਕੇ ਫਿਰ ਆਪਾਂ। ਪਤਲੇ ਆ ਜਾਣੇ ਹਾਂ। ਫਿਰ ਆ ਕੇ ਨਿਆਣਿਆਂ ਦਾ ਚਾਹ ਪਾਣੀ ਬਾਕੀ, ਘਰਦਿਆਂ ਦਾ ਚਾਹ ਪਾਣੀ ਕਰਕੇ ਫਿਰ ਉਹਨਾਂ ਨੂੰ ਭੇਜ ਕੇ ਫੇਰ ਹੋਰ ਦੁਪਹਿਰ ਦੀ ਰੋਟੀ ਬਣਾਉਣ ਲੱਗ ਜਾਂਦੇ ਹਾਂ। ਉਹਨਾਂ ਤੇਰ ਬਾਅਦ ਜਾਂਦੇ। ਣੇ ਆਉਂਦੇ ਆ। ਉਹਨਾਂ ਨੇ ਰੋਟੀ ਖਾਣੀ ਆ। ਫੇਰ ਉਹ ਫਿਰ ਟਿਊਸ਼ਨ- ਵਊਸ਼ਨ। ਲੈਣਾ। ਫਿਰ ਉਹਨੇ ਉਹਨਾਂ ਨੇ ਆਉਣਾ ਫਿਰ ਚ'। ਪੀਣੀ ਆ ਬਸ ਏਦਾਂ ਦਿਨ ਨਿਕਲ ਜਾਂਦਾ ਚਾਹ ਬਣਾਓ। ਫਿਰ ਰੋਟੀ ਬਣਾਓ। ਫਿਰ ਖਾ ਕੇ ਫਿਰ ਸੌਏ ਨਾਲ ਫੇਰ ਉੱਠ ਜਾਣਾ ਨਹੀਂ ਰਹਿੰਦਾ।
ਸਹੀ ਗੱਲ ਆ। ਜਦ ਤੱਕ ਇਹ ਪਹਿਲਾਂ ਸਵੇਰੇ ਸਕੂਲ ਭੇਜੀ ਦਾ ਫੇਰ ਦੁਪਹਿਰੇ ਤੱਕ। ਕੰਮ ਨਪਟਾਓ ਫੇਰ। ਉਹਨਾਂ ਦੇ ਆਉਣ ਤੱਕ ਫੇਰ ਲੰਚ ਰੋਟੀ ਬਣਾਓ। ਫੇਰ ਉਸ ਤੋਂ ਬਾਅਦ ਥੋੜੀ ਦੇਰ ਚਲੋ ਰੈਸਟ ਕਰ ਲੈਂਦਾ ਬੰਦਾ। ਆਰਾਮ ਕਰਦਾ। ਉਹ ਤੋਂ ਬਾਅਦ ਫੇਰ- ਫੇਰ। ਫੇਰ ਉਹ ਕਰੋ।
ਹਾਂਜੀ। ਇਹ ਤਾਂ ਹੈ। ਹੁਣ, ਅਸੀਂ ਵੀ ਸੋਚਣ ਦੇ ਹਾਂ। ਆ ਕਿ
ਹਾਂਜੀ। ਸ਼ਾਮ ਨੂੰ ਫੇਰ ਨਾ ਉਹਨਾਂ ਚਲ ਜਦ ਤੱਕ ਫਰੀ ਹੁੰਦੇ ਥੋੜਾ ਆਰਾਮ ਕਰਦੇ ਆ। ਤੇ ਉਹਨਾਂ ਚਿਰ ਨੂੰ ਫੇਰ ਰਾਤ ਦਾ ਟਾਈਮ ਹੋ ਜਾਂਦਾ ਹੈ।
ਹਾਂਜੀ। ਰੋਟੀ -ਪਾਣੀ ਦਾ ਹੀ ਫੇਰ ਮੈਂ ਵੀ ਸੋਚਣ ਦਾ ਸੀ। ਕੇ ਜਾਵਾਂ, ਬਾਹਰ ਘੁੰਮ ਕੇ ਆਵਾਂ। ਰਾਤ ਨੂੰ ਅਸੀ ਤਾਂ। ਦਿਨ 'ਚ ਤਾਂ ਕਹਿੰਦਾ ਹੀ ਆ। ਕਹਿੰਦੇ ਰਾਤ ਨੂੰ ਵੀ ਰੋਟੀ ਖਾ ਕੇ ਲੰਮੇ ਨਾ ਪਾਓ ਇੱਕਦਮ ਥੋੜ੍ਹੀ ਦੇਰ ਘੁੰਮਣਾ ਚਾਹੀਦਾ ਜੇ ਆਪਾਂ ਵੀ ਘਰੇ। ਘੁੰਮੀ ਜਾਉ ਜਾਂ ਛੱਤ ਤੇ ਘੁੰਮ ਲਓ। ਕਿਉਂਕਿ ਫੇਰ ਉਹਦੇ ਨਾ ਫੈਟ ਵੇਟ ਵੀ ਵੱਧਦਾ ਤੇ ਨਾਲੇ ਰੋਟੀ ਪਚਦੀ ਨੀ ਛੇਤੀ ਏਦਾਂ।
ਸਹੀ ਗੱਲ ਆ ਜੀ। ਹਾਂਜੀ। ਇਹ ਤਾਂ ਹੈ। ਹੋਰ ਬਸ ਵਧੀਆ। ਤੁਸੀਂ ਦੱਸੋ?
ਹਾਂਜੀ। ਮੈਂ ਵੀ ਬਸ ਠੀਕ ਹੀ ਹਾਂ। ਚਲੋ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਦੀ ਹਾਂ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਮੈਨੂੰ। ਬਾਕੀ ਆਪਾਂ। ਇਹ ਸਵੇਰ ਦੀ ਵੋਕ ਤੇ ਜਾਣਾ ਚਾਹੀਦਾ ਹੈ। ਹੁਣ ਮੈਂ ਸੋਚਣ ਲਈ ਕਿ ਆਪਾਂ।
ਹੂੰ।
ਅਸੀਂ ਅਗਰ ਸੌ ਜਾਵੇਗਾ ਤਾਂ ਫੇਰ ਆਪਾਂ ਸਵੇਰੇ ਵੋਕ ਤੇ ਵੀ ਜਾ ਸਕਦੇ ਹਾਂ।
ਹਾਂਜੀ -ਹਾਂਜੀ ਠੀਕ ਹੈ ਜੀ।
ਚਲੋ ਫੇਰ ਆਪਾਂ ਕੱਲ੍ਹ ਨੂੰ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ।
ਠੀਕ ਹੈ। ਸਤਿ ਸ਼੍ਰੀ ਅਕਾਲ।